ਹੈਲੋ
ਹੈਲੋ ਹਾਂ ਭਾਜੀ ਸਤਿ ਸ਼੍ਰੀ ਅਕਾਲ ਜੀ
ਹੈਲੋ
ਹੈਲੋ ਸਤ ਸ਼੍ਰੀ ਅਕਾਲੀ ਭਾਅ ਜੀ
ਹੈਲੋ।
ਹੈਲੋ ਸਤਿ ਸ਼੍ਰੀ ਅਕਾਲ ਭਾਜੀ
ਹੈਲੋ।
ਹੈਲੋ ਆਵਾਜ਼ ਨੀ ਆਣ ਡਈ ਭਾਜੀ ਤੁਹਾਨੂੰ। ਹਾਂਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ।
ਹੈਲੋ।
ਹੈਲੋ ਹੈਲੋ ਆਵਾਜ਼ ਨਹੀਂ ਆਉਂਦੀ ਪਈ ਤੁਹਾਨੂੰ ਭਾਜੀ
ਆ ਗਈ ਵੀਰ ਜੀ ਆਗੀ ਸਤਿ ਸ੍ਰੀ ਆਕਾਲ।
ਹਾਂ ਮੇਰੀ ਜੀ ਆ ਗਈ ਆਵਾਜ਼ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ। ਹੋਰ ਦੱਸੋ ਵਧੀਆ ਵਧੀਆ ਜੀ ਤੁਸੀਂ ਦੱਸੋ?
ਹੋਰ ਠੀਕ ਹੋ?
ਹਾਂਜੀ ਹਾਂਜੀ ਵਧੀਆ ਜੀ ਤੁਸੀਂ ਦੱਸੋ?
ਹੋਰ
ਹੋਰ ਇਹ
ਤੁਸੀਂ ਕਰੀ ਹਾਂਜੀ
ਹਾਂਜੀ ਮੈਂ ਵੀ ਵੇਖਦਾ ਹੋਰ ਤੁਹਾਡ ਹਾਂ ਹਾਂ ਵੇਖਦਾ ਮੈਂ ਕਿਹਾ ਤੁਹਾਡਾ ਫੇਵਰੇਟ ਪਲੇਅਰ ਕੋ ਪਲੇਅਰ ਕੌਣ ਹੈ? ਅੱਛਾ ਉਹ ਹੋ ਮੇਰਾ ਵੀ ਵਹੀ ਹੈ। ਬੜਾ ਵਧ ਵਧੀਆ ਹਾਂ ਹਾਂ ਬੜਾ ਵਧੀਆ ਬੰਦਾ ਹੈ ਭਾਈ
ਤੁਹਾਡਾ ਕਿਹੜਾ ਤੁਹਾਡਾ
ਮੇ ਮੇਰਾ ਵੀ ਰੋਸ਼ਨ ਮਈ ਅੱਪਾ ਜੀ
ਅੱਛਾ ਜੀ।
ਹਾਂ ਬਹੁਤ ਹਾਂ ਹਾਂ ਬਹੁਤ ਵਧੀਆ ਬੰਦਾ ਹੈ ਭਾਈ ਤੁਹਾਨੂੰ ਪਤਾ ਉਹਨਾਂ ਨੇ ਉਹਦੇ ਰਿਕਾਰਡ ਮੈਂ ਤਾਂ ਬਹੁਤ ਕੁਝ ਜਾਂਦਾ ਭਾਈ ਮੈਂ ਤਾਂ ਦੋ ਹਜ਼ਾਰ ਗਿਆਰਾਂ ਤੋਂ ਵੇਖ ਅਾਰਾ ਜਦੋਂ ਦੋ ਹਜ਼ਾਰ ਗਿਆਰਾਂ 'ਚ ਵਰਲਡ ਕੱਪ ਨਹੀਂ ਜਿੱਤਾ ਸੀ ਇੰਡੀਆ ਨੇ ਜਦੋਂ ਦੋ ਹਜ਼ਾਰ ਗਿਆਰਾਂ 'ਚ ਵਰਲਡ ਕੱਪ ਜਿੱਤਾ ਸੀ ਇੰਡੀਆ ਨੇ। ਮੈਂ ਮੈਂ ਤਾਂ ਉਦੋਂ ਦਾ ਜਾਂਦਾ ਭਾਜੀ ਕ੍ਰਿਕਟ ਦੇ ਬਾਰੇ ਚ ਮੈਂ ਤਾਂ ਹਾਂਜੀ ਹਾਂਜੀ ਮੈਂ ਤਾਂ ਦੋਨੀ ਕਰਕੇ ਕ੍ਰਿਕਟ ਦੇਖਣਾ ਸ਼ੁਰੂ ਕੀਤਾ ਅਤੇ ਹੁਣ ਤੱਕ ਦੇਖ ਤਾਰਿਆ ਹਾਂਜੀ ਜਦ ਤ ਦੋਨੀ ਰਿਟਾਇਰਮੈਂਟ ਨਹੀਂ ਲਈ ਮੈਂ ਤਾਂ ਤੱਕ ਦੇਖਦਾ ਰਿਹਾ ਹੁਣ ਵੀ ਵੇਖਦਾ ਹੁਣ ਰੋਹਿਤ ਸ਼ਰਮਾ ਦੇ ਕਰਕੇ ਵੇਖਦਾ
ਵਧੀਆ ਗੱਲ ਏ।
ਹਾਂ ਰੋਹਿਤ ਸ਼ਰਮਾ ਬਹੁਤ ਵਧੀਆ ਤੁਹਾਨੂੰ ਪਤਾ ਹੀ ਉਹੇ ਰਿਕਾਰਡ ਉਹਦੇ ਦੋ ਸੌ ਪੈਂਹਠ ਪੈਂਹਠ ਰਨ ਮਾਰਦੇ ਦੋ ਸੌ ਚੌਂਹਠ ਸਭ ਤੋਂ ਵਧੀਆ ਸਕੋਰ ਹੈਗਾ ਉਹਦਾ ਅਤੇ ਦੋ ਸੌ ਤੋਂ ਤਿੰਨ ਵਾਰ ਮਾਰੀ ਉਹਨੇ ਸ਼ਾਇਦ ਤਿੰਨ ਵਾਰ ਮਾਰੀਆਂ ਚਾਰ ਵਾਰ ਮੈਂ ਖਿਆਲ ਤਿੰਨ ਵਾਰ ਮਾਰਿਆ ਸ਼ਾਇਦ
ਜਦ ਰੋਹਿਤ ਸ਼ਰਮਾ ਨੇ ਉੱਨੀ ਦੋ ਹਜ਼ਾਰ ਉੱਨੀ ਦੇ ਵਰਲਡ ਕੱਪ ਵਿੱਚ ਪੰਜ ਸੈਂਚਰੀਆਂ ਮਾਰਨੀ ਸੀ ਉਹ ਵੀ ਤੇਰੀ ਘੋੜੇ ਹਦੇ ਕੋਲ
ਹਾਂ ਹਾਂ, ਉਹ ਵੀ ਰਕਾਰਡ ਆ ਉਹ ਪੰਜ ਸੈਂਚਰੀਆਂ ਅੱਜ ਕੱਲ ਅੱਜ ਤੱਕ ਕੋਈ ਨਹੀਂ ਮਾਰ ਪਾਇਆ ਮੈਂ ਖਿਆਲ
ਹੂੰ, ਤੇ ਉਹ ਹੈਗਾ ਦੋ ਸੌ ਚੌਸਠ ਦਾ ਰਿਕਾਰਡ ਡਬਲ ਸੈਂਚੁਰੀ ਦਾ। ਤਿੰਨ ਵਾਰ ਪੱਕਾ ਰਿਕਾਰੋਡ ਉਹ ਨਹੀਂ ਤੋੜ ਪਾਏਗਾ ਮੇਰੇ ਖਿਆਲ ਵੀਰ ਜੀ ਕੋਈ।
ਉਹ ਕੋਈ ਨਹੀਂ ਤੋੜ ਪਾਏਗਾ ਭਾਈ ਉਹ ਕਿੱਥੇ ਟੁੱਟਣਾ ਹੈ
ਉਹ ਮੇਰੇ ਖਿਆਲ ਨ ਟੁੱਟਦਾ ਜਿਸ ਹਿਸਾਬ ਨਾਲ ਮੈਂ ਕਹਿ ਰਿਹਾ ਨਾ ਨਾ ਮੇਰਾ ਮੁਸ਼ਕਿਲ ਹੈ ਮਤਲਬ ਅੱਜ ਕੱਲ ਦੇ ਪਲੇਅਰ ਐਗਰਸਿਵ ਖੇਲਦੇ ਨੇ ਉਹ ਵੇਖਦੇ ਨੇ ਕਿ ਕੀ ਕਿਵੇਂ ਖੇਲਣਾ ਮਤਲਬ ਕੋਈ ਸਟ੍ਰੈਟਜੀ ਨਹੀਂ ਬਣਾਉਂਦੇ
ਨਾ ਨਾ ਅੱਜ ਕੱਲ੍ਹ ਦੇ ਪਲੇਅਰ ਐਵੇਂ ਹੀ ਮਤਲਬ ਪਹਿਲੀ ਗੇਮ ਤੋਂ ਹੀ ਉੱਠ ਉਠਾਣ ਤੋਂ ਹੀ ਫਿਰਦੇ ਨੇ ਬਸ ਪਹਿਲੀ ਗੇਦ ਤੇ ਹੀ ਛੱਕਾ ਮਾਰਦੀ ਆ ਆਪਾਂ।
ਵੈਸੇ ਨਾ ਕੈਪਟਨ ਵੀ ਵਧੀਆ ਰੋਹਿਤ ਸ਼ਰਮਾ।
ਕੈਪਟਨ ਹਾਂ ਪੁੱਛੋ ਨਾ ਕੈਪਟਨ ਤਾਂ ਇਹ ਤਾਂ ਗਿੱਲ ਨੂੰ ਕੈਪਟਨ ਬਣਾ ਕੇ ਗਿੱਲ ਨੂੰ ਕਪਤਾਨ ਬਣਾ ਕੇ ਬਹੁਤ ਵੱਡੀ ਗਲਤੀ ਕੀਤੀ ਹੈ ਇੰਡੀਆ ਨੇ ਬਹੁਤ ਵੱਧੀ ਬਹੁਤ ਵੱਡੀ ਗਲਤੀ ਕੀਤੀ ਐ।
ਕੈਪਟਨ, ਕੈਪਟਨਸੀ ਹਰ ਕਿਸੇ ਬੈਟਸਮੈਨ ਜਾਂ ਆਲ ਰਾਊਂਡਰ ਦੇ ਵਾਸਤੇ ਗੱਲ ਨਹੀਂ ਹੁੰਦੀ।
ਇਹ ਬਹੁਤ ਵੱਡੀ ਗਲਤੀ ਕੀਤੀ ਐ ਗਿੱਲ ਨੂੰ ਕਪਤਾਨ ਬਣਾ ਕੇ ਰੋ ਹਿਤ ਸ਼ਰਮਾ ਹੋਣਾ ਚਾਹੀਦਾ ਸੀ। ਦੋ ਹਜ਼ਾਰ ਸਤਾਈ ਤੱਕ ਘੱਟ ਤੋਂ ਘੱਟ ਹੋਣਾ ਹੀ ਚਾਹੀਦਾ ਸੀ ਰੋਹਿਤ,
ਤੁਸੀਂ ਕਿੰਨਾ ਕੁਝ ਜਾਣਦੇ ਓ ਕ੍ਰਿਕਟ ਨੂੰ ਤੁਸੀਂ ਦੱਸੋ?
ਮੈਂ ਤਾਂ ਭਾਈ ਮੈਂ ਕਹਿ ਰਿਹਾ ਨਾ ਤੁਹਾਨੂੰ ਮੈਂ ਕਿਹਾ ਮੈਂ ਤਾਂ ਦੋ ਹਜ਼ਾਰ ਗਿਆਰਾਂ ਤੋਂ ਵੇਖਦਾ ਆ ਰਿਹਾ ਮੈਂ ਕਹਿ ਰਿਹਾ ਮੈਂ ਤਾਂ ਦੋ ਹਜ਼ਾਰ ਸੱਤ ਤੋਂ ਵੇਖਦਾ ਮੈਂ ਆ ਰਿਹਾ।
ਅੱਛਾ ਜੀ, ਦੋ ਹਜ਼ਾਰ ਸੱਤ ਜਦ ਉਹ ਹੋਇਆ ਸੀ ਢਾਈ ਹੋ ਗਏ ਸੀ ਮੈਚ ਉਸ ਸਪਿੰਨ ਦੇ ਬੋਲਾਂ ਨਾਲ ਡਿਸਾਈਡ ਹੋਇਆ ਸੀ ਉਹ ਆਲਾ ਕਹਿ ਰਹੇ ਹੋ ਨਾ।
ਹਾਂ ਹਾਂ, ਉਹ ਵਾਲੇ ਹੀ ਉਹ ਵਾਲੇ ਹੀ ਪਹਿਲਾਂ ਤਾਂ ਇਹ ਕੋ ਟਾਈ ਹੋ ਗਿਆ ਸੀ। ਸੀ ਉਹ ਬੋਲਾ ਨਾਲ ਡਿਸਾਇ ਗਿਆ ਸੀ।
ਸਟੇਡੀਅਮ
ਨਹੀਂ-ਨਹੀਂ, ਨਹੀਂ ਨਾ ਨਾ ਨਾ ਫੋਨ ਟੀ ਵੀ ਤੇ ਹੀ ਵੇਖਦਾ ਸਟੇਡੀਅਮ ਤੱਕ ਤਾਂ ਮੈਂ ਅੱਜ ਤੱਕ ਵੀ ਨਹੀਂ ਗਿਆ ਮੈਂ ਟੀ ਵੀ ਤੇ ਈ ਵੇਖਦਾ ਲੇਕਿਨ ਮੈਂ ਨਹੀਂ ਨਹੀਂ, ਨਹੀਂ ਸਟੇਡੀਅਮ 'ਤੇ ਨਹੀਂ ਟੀ ਵੀ ਤੇ ਈ ਵੇਖਦਾ ਮੈਂਚ ਜ਼ਿਆਦਾ ਨਾ।
ਅੱਛਾ ਜੀ ਤੇ ਇੱਕ ਪਹਿਲਾ ਵਲਡ ਕੱਪ ਇੰਡੀਆ ਜਿੱਤੀ ਸੀ ਉੱਨੀ ਸੌ ਤਰਾਸੀ ਚ ਉਹ ਕਪਿਲ ਦੇਵ ਨੇ ਜਤਵਾਇਆ ਸੀ। ਤੇ ਦੂਜਾ ਧੋਨੀ ਨੇ ਜੀਤਵਾਇਆ ਤੇ ਤੀਜਾ ਯਾਰ ਕਿਸਿਮਤ ਈ ਮਾੜੀ ਏ ਕੀ ਕਰੀਏ।
ਕੀ ਕਰੀਏ ਤੀਜਾ ਰਹਿ ਗਿਆ ਉਹ ਬਸ ਆਖਰੀ ਮੈਚ ਚ ਰਹਿ ਗਿਆ ਓ ਆਸਟ੍ਰੇਲੀਆ ਨੇ।
ਤੇ ਹੁਣ ਦੋ ਹਜ਼ਾਰ ਸਤਾਈਸ ਵਰਲਡ ਕੱਪ ਤੁਹਾਨੂੰ ਕੀ ਲੱਗਦਾ ਜੀਤ ਜੇਗੀ ਇੰਡੀਆ।
ਦੋ ਹਜ਼ਾਰ ਸਤਾਈ 'ਚ ਮੈਨੂੰ ਲੱਗਦਾ ਜੇ ਰੋਹਿਤ ਸ਼ਰਮਾ।
ਦੋ ਹਜ਼ਾਰ ਸਤਾਈਸ ਵਰਲਡ ਕੱਪ ਤੁਹਾਡੇ ਉਹ ਜਿੱਤ ਜੇਗੀ ਇੰਡੀਆ।
ਜੇ ਰੋਹਿਤ ਸ਼ਰਮਾ ਆਪਣੀ ਫੋਮ 'ਚ ਚੱਲਗਾ ਪੂਰੇ ਵਰਲਡ ਕੱਪ ਚ। ਤਾਂ ਪੱਕਾ ਜਿੱਤ ਕੇ ਆਊਗੀ ਮੈਨੂੰ ਪੱਕਾ ਯਕੀਨ ਐ ਰੋਹਿਤ ਸ਼ਰਮਾ ਤੇ ਤਾਂ ਮੈਨੂੰ ਵਿਰਾਟ ਕੋਹਲੀ ਤੇ ਇੰਨਾ ਯਕੀਨ ਕੀ ਨਹੀਂ ਹੈਗਾ ਵਿਰਾਟ ਕੋਹਲੀ ਖੇਲਦਾ ਆਪਣੀ ਸੈਂਚੁਰੀਨ ਕਿ ਮੇਰੀ ਸੈਂਚੁਰੀ 'ਚ ਕਿਵੇਂ ਪੂਰੀ ਹੋਏ ਮੇਰੀ ਸੌ ਸੈਂਚੁਰੀ ਕਿ ਰਿਕਾਰਡ ਕਿਵੇਂ ਪੂਰੇ ਹੋਏ।
ਇਸ ਬਾਰੀ ਪੇਸ ਅਟੈਕ ਨਾ ਵਧੀਆ ਹੋਣਾ ਚਾਹੀਦਾ ਇੰਡੀਆ ਦਾ ਮਤਲਬ ਪੇਸ ਜ਼ਿਆਦਾ ਹੋਣੀ ਚਾਹੀਦੀ ਐ ਸਵਿੰਗ ਬੋਲਰ ਵੀ ਹੋਣੇ ਚਾਹੀਦੇ ਨੇ ਤੇ ਸਪਿਨ ਬੋਲਰ ਦਾ ਵੀ ਅਟੈਕ ਵਧੀਆ ਹੋਣਾ ਚਾਹੀਦਾ।
ਸਾਊਥ ਅਫਰੀਕਾ ਚ ਐ ਨਾ ਵਰਲਡ
ਜੇ ਵਰਲਡ ਕੱਪ ਜਿੱਤਣਾ ਤੇ ਨਵੇਂ ਮਤਲਬ ਜਿਹੜੇ ਡੈਬਿਊ ਕਰਦੇ ਐ ਨਾ ਲੇਬਲਰ ਤੇ ਉਹਨਾਂ ਨੂੰ ਮਤਲਬ ਘੱਟ ਤੇ ਇਸਤੇਮਾਲ ਕਰਨਾ ਚਾਹੀਦਾ ਮੇਰੇ ਖਿਆਲ ਨਾਲ
ਹਾਂ-ਹਾਂ, ਹਾਂ ਪੁਰਾਣੇ ਪੁਰਾਣੇ ਚਾਵਲ ਨੂੰ ਜ਼ਿਆਦਾ ਇਸਤੇਮਾਲ ਕਰਨਾ ਚਾਹੀਦਾ ਮੇਰੇ ਖਿਆਲ ਐਤਕੀ ਪੁਰਾਣੇ ਚੋੱਲਾਂ ਨੂੰ ਜ਼ਿਆਦਾ ਇਸਤੇਮਾਲ ਕਰਨਾ ਚਾਹੀਦਾ ਜਿਵੇਂ ਹੋ ਗਿਆ ਨਾ ਐ ਮੁਹਮਦ ਸ਼ਮੀ, ਹੋ ਗਿਆ। ਇਹ ਜਸਪ੍ਰੀਤ ਬੂਮਰਾਹ, ਹੋ ਗਿਆ। ਇਹਨਾਂ ਨੂੰ ਇਸਤੇਮਾਲ, ਕਰਨਾ ਚਾਹੀਦਾ ਹਾਂ। ਉਹ ਗ਼ਲਤ, ਕਰ ਰਹੇ ਨੇ, ਨਾ। ਦੋ ਹਜ਼ਾਰ ਸੱਤ-
ਗ਼ਲਤ ਗੱਲ ਹੈ। ਜਿਨਾ ਜਿੰਹਨੇ ਡੈਥ ਹੋਵਰ ਵੀਚ, ਏਨੀ ਵਧੀਆ ਬੋਲਿੰਗ ਕੀਤੀ। ਤੇ ਉਹਨੂੰ ਹੀ, ਤੁਸੀਂ ਡਰੋਪ ਕਰ ਰਹੇ ਹੋ।
ਉਹੀ ਤਾਂ ਗੱਲ ਐ ਹੂੰ ਦੋ ਹਜ਼ਾਰ ਤੇਈ 'ਚ ਯਾ ਯਾਦ ਨਹੀਂ ਐ ਸ਼ਮੀ ਨੇ ਕੀ ਕੀਤਾ ਸੀ।
ਹਾਂਜੀ
ਕਿੰਨਾ ਮਤਲਬ ਸੱਤ ਵਿਕੇਟ ਲਿੱਤੇ ਸੀ ਮੇਰੇ ਖਿਆਲ ਸੈਮੀ ਫਾਈਨਲ 'ਚ ਨਿਊਜ਼ੀਲੈਂਡ ਦੇ ਅਗਲਾ ਫਾਈਨਲ ਸੈਮੀ ਫਾਈਨਲ 'ਤੇ ਜਦੋਂ ਸੱਤ ਵਿਕਟ ਉਹ ਕੱਲਾ ਹੀ ਲੈ ਗਿਆ ਸੀ ਬੰਦਾ ਹਾਂ
ਇੱਕ ਵਾਰ ਦੋ ਹਜ਼ਾਰ ਤੇਈ ਚ ਮੈਕਸ ਵੈ ਨੇ ਉਹ ਕਰਤਾ ਸੀ। ਅਫਗਾਨਿਸਤਾਨ ਦੇ ਅੱਗੇ ਦੋ ਸੋ ਮਾਰਤੇ ਸੀ। ਖੜੇ ਖੜੇ ਮਤਲਬ ਉਹਦੇ ਪੈਰ ਚੋਟ ਸੀ ਤੇ ਉਹਦੇ ਖੜੇ ਖੜੀ ਦੋ ਸੋ ਮਾਰ
ਉਹ ਤਾਂ ਮੈਂ ਵੇਖਿਆ ਸੀ ਉਹ ਤਾਂ ਉਹ ਤਾਂ ਸਭ ਤੋਂ ਵੱਡੇ ਭਾਰੀ ਸੀ ਮੇਰੇ ਖਿਆਲ ਉਹ ਓ ਡੀਆਈ 'ਚ ਉਹ ਰਾਰੀ ਨਹੀਂ ਕਦੇ ਦੁਬਾਰਾ। ਖੇਲ ਸਕਦਾ ਕੋਈ ਉਹ ਤਾਂ ਸਭ ਤੇ ਵੱਡੀ ਭਾਰੀ ਸੀ। ਮੈਕਸਵੈਨ ਮੈਕਸ ਵੈਨ ਬੰਦਾ ਵਧੀਆ ਬਹੁਤ ਜ਼ਿਆਦਾ ਵਧੀਆ ਬੰਦਾ ਹੈਗਾ ਮੈਕਸ ਵੈਨ।
ਏ ਤਾਂ ਇਹ ਹੈਡ ਕੋਚ ਯਾਰ ਗਲਤ ਬਣ ਗਿਆ ਗੌਤਮ ਗੰਭੀਰ। ਸਭ ਤੋਂ ਵਧੀਆ ਸੀ। ਰਵੀ ਸ਼ਾਸਤਰੀ।
ਉਹ ਤਾਂ ਹਾਂ, ਉਹ। ਤਕ, ਆਨੇ ਕੀ। ਐਡ ਕੋਚ ਬੜਾ ਗ਼ਲਤ ਬਣਿਆ ਨਹੀਂ। ਦ੍ਰਵਿੜ ਵੀ ਵਧੀਆ ਸੀ, ਕੋਚ। ਹਾਂ, ਦ੍ਰਵਿੜ ਤੇ ਰੋਹਿਤ ਸ਼ਰਮਾ ਦੀ ਜੋੜੀ ਵੀ। ਨੰਬਰ ਵਨ ਸੀ, ਭਾਈ। ਦੋ ਹਜ਼ਾਰ ਤੇਈ ਚ, ਉਹਨਾਂ ਨੇ ਫਾਈਨਲ ਤੱਕ, ਪਹੁੰਚਾਇਆ। ਤੇ ਦੋ ਹਜ਼ਾਰ ਚੌਵੀਵ ਵੀ, ਚੈਂਪਅਨ ਬਨਾਇਆ। ਬਹੁਤ ਵਧੀਆ ਜੋੜੀ ਸੀ। ਇਹ ਪੋਲੀਟਿਕਸ, ਇਹ ਗੰਭੀਰ ਇਹ। ਗੰਭੀਰ ਜਦੋ ਦਾ ਆਇਆ ਏ ਨਾ, ਗੰਭੀਰ ਨੇ ਪੋਲੀਟਿਕਸ ਬਨਾਤਾ ਟ ਬਸ, ਇਹ ਨਹੀਂ ਚਾਹੁੰਦਾ, ਕਿ ਮਤਲਬ ਆਪਣੇ- ਆਪਣੇ। ਪਲੇਅਰ ਆ ਆਨ ਬਸ, ਕਿਨੂੰ ਕਪਤਾਨ ਬਣਾ ਤਾ। ਨਹੀਂ ਤੇ, ਰੋਹਿਤ ਸ਼ਰਮਾ ਨੂੰ ਵੀ ਕਪਤਾਨ ਨਾ ਰਹਿਣ ਦਿੱਤਾ। ਕੋਈ ਹੋਰ
ਮੇਰੇ ਹਿਸਾਬ ਨਾਲ, ਕਪਤਾਨ ਉਹਨੂੰ ਬਣਾਉਣਾ, ਚਾਹੀਦਾ ਜਿਹਦੇ ਕੋਲ ਐਕਸਪੀਰੀਅੰਸ ਹੋਏ। ਰੋਹਿਤ ਸ਼ਰਮਾ ਕੋਲ, ਇੰਨਾ ਐਕਸਪੀਰੀਅੰਸ ਸੀ। ਦਸ ਮੈਚ ਲਗਾਤਾਰ ਜੀਤਿਆ ਸੀ। ਬਸ ਗਿਆਰਵਾਂ, ਗ਼ਲਤੀ ਹੋ ਗਈ ਸੀ। ਮਤਲਬ। ਆਊਟ ਹੋ ਗਏ ਸੀ। ਸਾਰੇ ਤਾਂ, ਹਾਰ ਗਏ ਸੀ। ਨੀ ਤੇ ਗਿਆਰਾਂ ਦਸ ਦੇ ਦਸ। ਦਸ ਮੈਚ ਇਕੱਠੇ ਜਿਤਵਾਨੇ ਸੌਖਾ ਨਹੀਂ ਹੁੰਦਾ।
ਸੌਖਾ ਨਹੀਂ ਹੁੰਦਾ, ਭਾਈ। ਮੇਰੇ ਹਿਸਾਬ ਨਾਲ ਤਾਂ ਇਹ, ਐੱਮ ਐੱਸ ਧੋਨੀ, ਨੂੰ ਕੋਚ ਬਣਾਉਣਾ ਚਾਹੀਦਾ ਸੀ। ਗੌਤਮ ਗੰਭੀਰ ਦੀ ਜਗਾ। ਮੈਨੂੰ ਨਾ ਮੈਨੂੰ ਤਾਂ, ਇਹ ਲੱਗਦਾ ਹੈ। ਜੇ ਐਮ ਐਸ ਧੋਨੀ, ਕੋਚ ਹੁੰਦਾ ਨਾ, ਤੇ ਰੋਹਿਤ ਸ਼ਰਮਾ ਨੂੰ ਕਪਨ ਤਾਂ ਨਾ ਹਟਾਉਂਦਾ ਕਦੇ ਵੀ।
ਹੂੰ।
ਮੈਨੂੰ ਨਹੀਂ ਲੱਗਦਾ, ਜੇ ਐਮ ਐੱਸ ਧੋਨੀ, ਹੋਣਦਾ ਤੇ ਰੋਹਿਤ ਸ਼ਰਮਾ ਨੂੰ ਕਦੇ ਕਪਤੀ ਤੇੇ ਹਟਾ ਦਿੰਦਾ ਆ। ਜਦੋਂ, ਰਿਟਾਇਰਮੈਂਟ ਲੈ ਲੈਂਦਾ।
ਹੋਰ, ਤੁਸੀਂ ਇਵੇਂ ਖੇਡਦੇ ਵੀ ਹੋ? ਯਾ ਮਤਲਬ ਵੇਖਣ ਵਿਚ ਇੰਟਰਸਟਿਡ ਹੋ?
ਨਹੀਂ- ਨਹੀਂ, ਪਹਿਲੇ ਮੈਂ ਖੇਲਦਾ ਸੀ। ਹੁਣ ਤਾਂ ਨਹੀਂ, ਹੁਣ ਤਾਂ ਮੈਂ ਵੇਖਣ ਪਹਿਲਾਂ ਹੁਣ ਜੋ। ਹੁਣ ਜੋਬ ਕਰਕੇ, ਕਿੱਥੇ ਖੇਲਣਾ ਹੋਨਾ ਹੀ, ਨਹੀਂ ਪਤਾ ਮੰਡੇ ਟੂ ਸੈਟਰਡੇ ਭਾਈ ਜੋਬ, ਵੀ ਰਹਿੰਦੀ ਹੈ। ਤੇ ਫੇਰ ਉਸ ਤੋਂ ਬਾਅਦ, ਆਪਣਾ ਸੰਡੇ ਨੂੰ ਆਪਾਂ ਆਰਾਮ ਕਰੀਦਾ।
ਅਤੇ ਯਾਰ ਉਹ, ਟਰੈਵੀ ਸਾਈਡ ਨੇ, ਕੈਚ ਕਰ ਲਈ ਸੀ। ਬੜੀ ਮੁਸ਼ਕਲ ਕੈਚ ਸੀ। ਉਹ ਜਿਹੜੀ ਕੀਤੀ ਨਹੀਂ ਸੀ। ਉਹਨੇ ਦੋਜਾਰ ਤੇ ਫੇਰ ਫਾਈਨਲ, ਐਂਟਰੀ ਹੋਈ, ਰੋਹਿਤ ਸ਼ਰਮਾ ਦੀ, ਤਾ ਇੱਕ ਵਾਰੀ, ਦਸ ਰਨ ਆ ਗਏ ਸੀ।
ਹੂੰ, ਹੂੰ- ਹੂੰ, ਹੂੰ- ਹੂੰ, ਹਾਂ ਜੇ ਉਹ ਕੈਚ ਨਾ ਹੁੰਦੀ ਫੇਰ ਤਾਂ, ਇੰਡੀਆ ਦਾ ਵਰਲਡ ਕੱਪ ਪੱਕ-
ਹੂੰ, ਤੇ ਉਹ ਕੀ ਨਾਮ ਹੈ। ਸੰਤਾਲੀ ਆਸਟ੍ਰੇਲੀਆ ਦੀ ਸੰ- ਤਾਲੀ ਰਨ ਤੇ, ਤਿੰਨ ਵਿਕਟਾਂ ਉੜ ਗਈ ਸੀ। ਤੇ ਅਸੀਂ ਸੋਚਿਆ, ਬਾਕੀ ਅੱਜ ਜਿੱਤੇ ਆ, ਬਸ। ਤਿੰਨ ਵਿਕਟਾਂ, ਗਿਰ ਰੀਆਂ ਨੇ, ਸੰਤਾਲੀ ਰਨ ਤੇ। ਜਿੱਤ ਹੀ ਜਾਣਗੇ, ਉਹ ਯਾਰ ਬਸ- ਕੀ ਕਰੀਏ-
ਇੱਕ ਉਹ, ਜਸਪ੍ਰ ਜਸਪ੍ਰੀਤ ਬੁਮਰਾਹ, ਦੀ ਇੱਕ ਤੁਹਾਡੇ ਨੂੰ, ਉਹ, ਉਹ ਤੁਸੀਂ ਉਹ ਬੋਲ ਨਹੀਂ ਦੇਖੀ ਸੀ। ਜੋ, ਬਿਲਕੁ-
ਚਲੋ ਕੋਈ ਨੀ, ਕਿਸਮਤ, ਉਸ ਤੋਂ ਬਾਅਦ, ਅਸੀਂ ਕਿੰਨੇ ਵਰਲਡ ਕੱਪ ਜਿੱਤ- ਤੇ ਆ। ਦੋ ਹਜ਼ਾਰ ਚੌਵੀ, ਦਾ ਵਰਲਡ ਕੱਪ ਜਿੱਤਿਆ, ਟੀ ਟਵੈਂਟੀ। ਦੋ ਹਜ਼ਾਰ ਪੱਚੀ ਦੀ ਚੈਂਪੀਅਨ ਟਰੋਫੀ- ਜਿੱਤਿਆ। ਦੋ ਹਜ਼ਾਰ ਛੱਬੀ, ਦਾ ਟੀ ਟਵੈਂਟੀ, ਵਰਲਡ ਕੱਪ ਦਾ ਵਰਲਡ ਕੱਪ ਓਡੀਆਈ ਕਿੰਨਾ ਕੁਝ ਜਿੱਤ ਗਿਆ। ਹਨਾ।
ਜਿਹੜਾ ਉਹ ਪੱਚੀ ਚ, ਹਾਂ ਜਿਹੜ ਉਹ ਪੱਚੀ ਚ ਚੈਂਪੀਅਸ, ਔ ਵੀ- ਜਿੱਥੇ ਫਾਈਨਲ ਚ। ਰੋਹਿਤ ਸ਼ਰਮਾ ਹੀ ਚੱਲਿਆ ਸੀ, ਹਾਂ। ਉਹ ਤਾਂ, ਗੱਲ ਹੈਗੀ ਐ। ਜਿਹੜਾ ਦੋ ਹਜ਼ਾਰ ਪੱਚੀ ਸੇ ਉਹ ਜਿੱਤੇ ਸੀ। ਉਹ ਚੈਂਪੀਅਨ-
ਹੂੰ, ਤੇ ਉਹ ਦੋ ਹਜ਼ਾਰ ਚੌਵੀ ਚ, ਸੂਰਜ ਕੁਮਾਰ ਨੇ ਜਿਹੜੀ ਕੈਚ ਕੀਤੀ ਸੀ। ਬੜੀ ਵਾਇਰਲ ਹੋਈ ਸੀ। ਸੀ। ਬਾਕੀ
ਉਹ ਉਹ ਬੜੀ ਵਧੀਆ ਕੈਸ ਸੀ, ਉਹੀ ਮੈ ਜਿਤਾਇਆ ਨਹੀਂ ਤਾਂ ਮਿਲਨ ਮਾਰ ਦਿਣ ਦਾ ਨਾਮ ਨਾਲ
ਇੱਕ ਵਾਰੀ ਨੂੰ ਨਾ ਸਾਰੇ ਭਾਰਤੀ ਕਹਿੰਦੇ ਬਾਈ ਹਾਰ ਗਿਆ ਸੀ, ਦੋ ਹਜ਼ਾਰ ਚੌਵੀ ਦਾ ਵਰਲਡ ਕੱਪ ਤੇ ਸਾਨੂੰ ਕੋਈ ਨੀ ਬਚਾ ਸਕਦਾ
ਜੇ ਮਿਲਰ ਦਾ ਵਿਕਟ ਨਾ ਹੁੰਦਾ, ਨਾ ਫਿਰ ਤਾਂ ਹੋ ਜਾਂਦਾ ਕੰਮ ਫਿਰ ਕੋਈ ਮਿਲਰ ਦਾ ਵਿਕਟ ਆ ਜਾਂਦਾ, ਜੇ ਮਿਲਰ ਦਾ ਵਿਕਟ ਨਾ ਆਉਂਦਾ ਫਿਰ ਤਾਂ ਉਹ ਮਿਲਣ ਨੇ ਜਿਤਾ ਦੇਣਾ ਸੀ, ਉਸ ਸੂਰੁ ਕੁਮਾਰ ਦੀ ਕੈਚ ਨੇ ਬਚਾਤਾ ਉਹ ਤਾਂ ਬਹੁਤ ਵਧੀਆ ਕੈਚ ਮਤਲਬ ਜਿਵੇਂ ਪਹਿਲਾ ਕੈਚ ਲਿੱਤਾ, ਫਿਰ ਉਹਨੂੰ ਵੇਖਿਆ ਮੈਂ ਬਾਊਂਡਰੀ 'ਤੇ ਬਾਹਰ ਜਾਂਦਾ ਪਿਆ।
ਕੀਤੀ ਉਹਨੇ ਬੜੇ ਪ੍ਰੈਸ਼ ਚ ਕੀਤੀ ਸੂਰਅ ਕੁਮਾਰ ਨੇ ਕੈਚ ਤੇ ਹੁਣ ਵੇਖੋ, ਇਹ ਗੌਤਮ ਗੰਭੀਰ ਨੇ ਉਹਨੂੰ ਵੀ- ਗੌਤਮ ਗੰਭੀਰ ਨੇ ਸੂਰ ਕੁਮਾਰ ਯਾਦਵ ਨੂੰ ਵੀ ਹਟਾ ਤਾ ਐ ਇੰਡੀ-
ਉਹਨੂੰ ਵੀ ਹਟਾ ਤਾ ਉਹ ਬਹੁਤ ਗਲਤ ਕੀਤਾ ਉਹਨੇ, ਉਹ ਛੇ ਸਹੀ ਨੂੰ ਕਪਤਾਨ ਲਾ ਤਾ ਹਾਂ। ਉਹ ਹਾਂ ਇਹਦੀ ਟੀਮ ਐਨੀ ਵਧੀਆ, ਨਹੀਂ ਅ ਆਪਾਂ ਇਹ ਨੀ ਕਹਿੰਦੇ ਕਿ ਤੂੰ ਸੁਰੇਸ਼ ਅਈਅਰ ਨੂੰ ਟੀਮ ਚ ਨਾ ਲੈ ਤੂੰ ਲੈਲਾ ਕੋਈ ਗੱਲ ਨੀ, ਲੇਕਿਨ ਜੋ ਤੂੰ ਸੂਰਿਆ ਕੁਮਾਰ ਯਾਦਵ ਨੂੰ ਹਟਾਦੇ ਦਿਆ, ਉਹ ਤਾਂ ਨੀ ਸਹੀ ਹੈਗਾ ਨਾ।
ਐ ਪਹਿਲੀ ਚੀਜ਼ ਹੋਈ ਸੀ, ਪਹਿਲੀ ਵਾਰ ਇਹ ਗੱਲ ਹੋਈ ਸੀ ਰੋ ਨਾਲ, ਫਿਰ ਉਸ ਤੋਂ ਬਾਅਦ ਵੀ ਸੂਰਅ ਕੁਮਾਰ ਯਾਦਵ ਨਾਲ, ਹੋਣ ਲੱਗ ਗਿਆ ਪਤਾ ਨੀ ਸਰੇਸ਼ ਤੇਰ ਨਾਲ ਹੋਏਗੀ, ਜਾਂ ਹੋਰ ਕਿਦੇ ਨਾਲ ਹੋਏਗੀ।
ਇਹ ਜਦੋਂ ਤੱਕ ਗੋਤਮ ਗੰਭੀਰ ਹੈ, ਨਾ ਜਦੋਂ ਤੱਕ ਇਹ ਚੱਲਦੇ ਰਹਿਣਾ- ਕਿਸੇ ਨਾ ਕਿਸੇ, ਨਾਲ ਬਸ ਇਹ ਕਹਿੰਦਾ ਉਹ ਫੇਵਰੇਟ ਹੈਗਾ, ਇਹ ਜਿਹੜਾ ਸ਼ਿਤਰਾਣਾ ਉਹ ਪਤਾ ਨੀ ਕੀ ਲੱਗਦਾ ਇਹਦਾ। ਉਹਨੂੰ ਲੈ ਕੇ ਚੱਲਦਾ ਪਿਆ, ਜਿੱਥੇ ਵੀ ਜਾਂਦਾ ਏ ਉਹ ਪਤਾ ਨੀਂ ਕੀ ਲੱਗਦਾ ਪਿਆ ਐਹਦਾ। ਕੋਈ ਓ ਡੀਆਈ ਸੀਰੀਜ਼ ਹੋਵੇ, ਕੋਈ ਵੀ ਟੈਸਟ ਸੀਰੀਜ਼ ਹੋਵੇ,
ਜਿਸ ਟਾਈਮ ਤੇ ਧੋਨੀ ਸੀ ਧੋਨੀ ਦੇ ਸਿਲੈਕਟਰ ਤੇ ਕੁਛ ਕਰ ਹੀ ਨਹੀਂ ਸਕਦੇ ਸੀ। ਧੋਨੀ ਆਪਣੇ ਮਤਲਬ ਜੋ ਖੇਡਦਾ ਸੀ, ਧੋਨੀ ਆਪਣੀ ਟੀਮ ਬਣਾਦਾ ਸੀ।
ਦੋਨੀ ਤਾਂ ਐ ਕਹਿੰਦਾ ਸੀ, ਸਿਲੈਕਟਰ ਨੂੰ ਜੇ ਤੁਸੀਂ ਮੈਨੂੰ ਮੇਰੀ ਟੀਮ ਨਹੀਂ ਦੋਗੇ ਜਾਂ ਤੁਸੀਂ ਮੈਨੂੰ ਕੱਢ ਦੋ ਫਿਰ ਕਪਤਾਨੀ ਤੁਸੀ ਜੇ ਤੁਸੀਂ ਮੈਨੂੰ ਮੇਰੀ ਟੀਮ ਨਹੀਂ ਦੇ ਸਕਦੇ, ਫਿਰ ਮੈਂ ਕਪਤਾਨੀ ਵੀ ਨਹੀਂ ਕ ਕਰ ਸਕਦਾ ਉਹ ਤਾਂ ਸਿੱਧਾ ਕਹਿੰਦਾ ਸੀ, ਫਿਰ ਕਿਸੇ ਕਪਤਾਨ ਕਿਸੇ ਹੋਰ ਨੂੰ ਬਣਾ ਲਓ। ਮੈਨੂੰ ਕਿਉ ਬਨਾਣਾ ਐ, ਉਹ ਤਾਂ ਸਿੱਧਾ ਕਹਿੰਦਾ ਸੀ, ਠੀਕ ਹੈ ਜੀ ਸਾਸਰੀ ਸ਼੍ਰੀ ਅਕਾਲ ਜੀ।
ਠੀਕ।